ਹਾਂਜੀ ਕਿੱਦਾਂ ਜੀ ਹਾਂਜੀ ਹਾਂਜੀ ਵਧੀਆ ਚ ਵਧੀਆ ਹੋਰ ਮੌਸਮ ਠੀਕ ਹੈ ਉੱਧਰ ਦੀ
ਹਾਂ ਮੌਸਮ ਵਧੀਆ ਬਸ ਤੁਸੀਂ ਜਰਨੀ ' ਆ ਵਾਪਿਸ ਆ ਰਹੇ ਸੀਗੇ ਅਤੇ ਮੈਂ ਹੁਣ ਬਸ ਸਕੂਲ ਖੁੱਲੇ ਉਹ ਉ ਦਿਮਾਗ ਚੱਲਦਾ ਕਿ ਹੋਮਵਰਕ ਕਰਾਉਣਾ ਘਰ ਜਾ ਕੇ ਬੱਚਿਆਂ ਨੂੰ ਅਤੇ ਇੱਕ ਦੋ ਮੇਰੇ ਔਨਲਾਈਨ ਔਡਰ ਵੀ ਆਏ ਹੋਏ ਸੀ ਅਤੇ ਮੈਂ ਉਹੀ ਸੋਚਿਆ ਸੀ ਕਿ ਔਨਲਾਈਨ ਚੀਜ਼ਾਂ ਮੰਗਵਾਉਣੀਆਂ ਚਾਹੀਦੀਆਂ ਜਾਂ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਕਿਵੇਂ ਦੇ ਨਿਕਲਣਗੇ ਘਰ ਕੇ ਖੋਲਾਂਗੇ
ਹਾਂ ਉਹੀ ਤੇ ਬੜਾ ਸੋਚਣ ਵਾਲੀ ਗੱਲ ਹੈ ਦੇਖੋ ਔਨਲਾਈਨ ਆਸੀ ਬੜਾ ਸੋਚ ਸਮਝ ਕਰਦੇ ਹੋ ਕਿ ਅਸੀ ਨਾ ਤਜ਼ੁਰਗਾ ਸਾਡਾ ਬਹੁਤਾ ਤ ਜਿਹੜਾ ਉਹ ਸਹੀ ਨ ਨਹੀਂ ਰਿਹਾ ਔਨਲਾਈਨ ਹਿੰਦਾ ਕਈ ਚੀਜ਼ਾਂ ਔਨਲਾਈਨ ਆ ਕੇ ਸਹੀ ਨਿਕਲਦੀਆਂ ਵੀ ਨਹੀਂ ਹੈਗੀਆਂ ਮੈਂ ਤੇ ਕਹਿੰਦਾ ਕਿ ਜੋ ਚੀਜ਼ ਲੈਣੀ ਆਪਣੇ ਨੇੜੇ ਜਹੜੇ ਦੁਕਾਨਦਾਰਾਂ ਤੋਂ ਲਵੋ ਉਹ ਜ਼ਿਆਦਾ ਵਧੀਆ ਨੇ ਚੀਜ਼ਾਂ ਉਹੀ ਨੇ ਉਹ ਉੱਥੋਂ ਮਿਲਦੀਆਂ ਨੇ ਇੱਥੋਂ ਮਿਲ ਜਾਂ ਇਸੇ ਕਰ ਕਿ ਔਨਲਾਈਨ ਤਾਂ ਸਸਤੀ ਮਿਲ ਜਾਏਗੀ ਤੇ ਪੰਜਾਹ ਸੌ ਹਜ਼ਾਰ ਚੱਕਰ ਚੀਜ਼ ਲੈਂਦੇ ਹਾਂ ਲੇਕਿਨ ਉਹ ਉਸ ਤਰੀਕੇ ਦੀ ਉਹਦੀ ਗੁਣਵੱਤਾ ਤਾਂ ਹੁੰਦੀ ਨੀ ਜੋ ਸੋਚਦੇ ਹੋਏਗੀ
ਕਹਿ ਨਹੀਂ ਕਈ ਵਾਰ ਸਾਈਡ ਕੁਛ ਚੀਜ਼ ਤਾਂ ਥੇ ਲਿਖਿਆ ਹੁੰਦਾ ਹੈ ਵੀ ਇੱਦਾਂ ਦੀ ਹੈਗੀ ਲੋਕਾਂ ਨੇ ਆਪਣੀ ਫੋਟੋਆਂ ਪਾਈਆਂ ਹੁੰਦੀਆਂ ਕਿ ਇਹ ਚੀਜ਼ ਏਦਾਂ ਦੀ ਨਿਕਲੀ ਮੈਂ ਮੰਗਵਾਈ ਸੀ ਰਿਵਿਊ ਰਿਵਿਊ ਪੜਨ ਤੋਂ ਬਾਅਦ ਤੁਸੀਂ ਤੁਸੀਂ ਮੰਗਵਾ ਸਕਦੇ ਹੋ ਚੀਜ਼ਾਂ ਕੁਛ ਸਾਈਡਸ ਅੱਛੀਆਂ ਨੇ ਜਿਹੜੀਆਂ ਤੁਹਾਨੂੰ ਉਹ ਲਸ ਹੈ ਕਰ ਸਕਦੇ ਹੋ ਉਹਨਾਂ ਉੱਥਤੇ ਭਰੋਸਾ ਕਰ ਸਕਦੇ ਹੋ ਉਥ
ਦੇਖੋ ਮੇਨ ਹੁਣ ਦੇਖੋ, ਅੱਜ-ਕੱਲ੍ਹ ਨਾ ਅੱਜ-ਕੱਲ੍ਹ ਨਾ ਏ ਆਈ ਚੱਲ ਗਿਆ। ਫਿਰ ਕਈ ਬੰਦੇ ਨਾ ਫੇਕ ਵਿਊਜ ਹੀ ਪਾ ਦਿੰਦੇ ਨੇ,
ਅੱਠੇ ਹਾਂ,
ਹਾਂ ਉਹ ਫੇਰ ਤੁਸੀਂ ਪੜ੍ਹ ਲਓਗੇ, ਤੁਹਾਨੂੰ ਕੀ ਪਤਾ ਲੱਗਿਆ ਵੀ ਹਾਂ ਕਈ ਬੰਦੇ ਨ ਨਕਲੀ ਤਰੀਕੇ ਬੜਾ ਕੁਛ ਅਸੀਲ ਨਕਲੀ ਹੋਵਾਂਗੇ।
ਨਹੀਂ ਤੁਸੀਂ ਉਹ ਸਾਈਡਾ ਜਾਓ, ਹੀ ਨਾ ਨਾ ਉਹ ਸਾਈਡਾ ਖੋਲੋ ਹੀ ਨਾ ਮੇਰਾ ਵੀ ਹੋਇਆ। ਦੋ ਸਾਈਡ ਖਰਾਬ ਸੀ ਮੈਂ ਮੰਗਵਾਈਆਂ, ਚੀਜ਼ਾਂ ਪੇਮੈਂਟ ਕੀਤੀਆਂ ਬਟ ਸਸਤੀ ਚੀਜ਼ ਮੰਗਵਾ ਕੇ ਦੇਖੀ ਪਹਿਲੇ ਮੈਂ ਉੱਥੋਂ ਸੌ ਡੇਢ ਸੌ ਤੱਕ ਤੋਂ ਕੁਛ ਮਤਲਬ ਪਤਾ ਲੱਗ ਗਿਆ, ਕਿ ਫੇਕ ਹੈਗੀ ਹੈ ਜਿੱਦਾਂ ਹੁਣ ਕੁਛ ਜੈਨੂਅਨ ਜਿਹੜੇ ਮੰਨੀਆਂ ਹੋਈਆਂ ਸਭ ਲੋਕ, ਖਦੇ ਕਰਦੇ ਉਹ ਵਰਤੋਂ ਕਰੋ, ਤੁਸੀਂ ਉਹਨਾਂ ਨੂੰ ਆਪਣੇ ਮੋਬਾਇਲ ਵਿੱਚ ਤੁਸੀਂ ਰੱਖੋ। ਲੱਗੇ ਤੁਸੀਂ ਉਹਨਾਂ ਤੇ ਮੰਗਵਾਓ ਅਤੇ ਕੁਝ ਚੀਜ਼ਾਂ ਦੇਖੋ, ਸਹੀ ਵੀ ਨਿਕਲਦੀਆਂ ਕੁਝ ਖਰਾਬ ਵੀ ਨਿਕਲਦੀਆਂ
ਹੁਣ ਮੇਰੇ ਦੇਖੋ ਕੁਛ ਚੀਜ਼ਾਂ-ਕੁਛ ਚੀਜ਼ਾਂ ਹੁੰਦੀਆਂ, ਜਿਵੇਂ ਕਿ ਮਤਲਬ ਕੱਪੜੇ ਨੇ ਕੱਪੜੇ ਤੇ ਮੈਂ ਕਦੀ ਭਰੋਸਾ ਨਹੀ ਕਰਦੀ, ਕੱਪੜੇ ਹੱਥ ਲਾ ਕੇ ਪਤਾ ਲਗਦਾ ਕੱਪੜਾ ਕਿਹੋ ਜਿਹਾ ਅਸੀਂ ਔਨਲਾਈਨ ਦੇਖੀਏ, ਉਹ ਕਹਿੰਦੇ ਕਿ ਬਿਲਕੁਲ ਕੁੱਟ ਨਹੀਂ ਜੀ ਬਿਲਕੁਲ ਕੁਟ ਸੌ ਪ੍ਰਸੈਂਟ ਕਾਰ ਆਦਾ ਏ ਤੇ ਨਿਕਲ ਲੱ ਕੁਛ ਹੋਏ ਤੇ ਉਹ ਚੀਜ਼ਾਂ ਦੇ ਭਰੋਸਾ ਘੱਟ ਹੀ ਕਰਨੇ, ਅਸੀਂ ਬਾਕੀ ਚੀਜ਼ਾਂ
ਲੋਕੀ ਦੇ ਮੋਬਾਈਲ ਵੀ ਔਨਲਾਈਨ ਮੰਗਵਾਦੇ ਕਿੰਨੇ ਕੇਸ ਹਾਂ ਲੋਕੀ ਮੋਬਾਇਲ ਮੰਗਵਾਦੇ ਨੇ ਪੱਥਰ ਪਾ ਕੇ ਵਿੱਚ ਦੇ ਦਿੰਦੇ ਨੇ ਦੇ ਇੱਦਾਂ ਦੇ ਫਰੋਟ ਵੀ ਹੋਏ ਰਾਜ ਅ ਕੱਲ ਜਦੋਂ ਔਨਲਾਈਨ ਚੀਜ਼ਾਂ ਆਦੀਆਂ ਨਾ ਕੁਛ ਜਿਵੇਂ ਮੋਬਾਈਲ ਹੈ ਉਹ ਅਤੇ ਉਹ ਬੰਦਾ ਉਸ ਵੇਲੇ ਜਦੋਂ ਡਿਲੀਵਰੀ ਕਰਦਾ ਨਾ ਉਸ ਵੇਲੇ ਉਹਨੂੰ ਵੀਡੀਓ ਸਾਮ੍ਹਣੇ ਖੋਲ੍ਹਦਾ ਉਹ ਕਸਟਮਰ ਦੇ ਖੋਲ ਕੇ ਦਿਖਾਦਾ ਹੈ ਅਤੇ ਮਹਿੰਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹਨਾਂ ਤਾਂ ਥੋੜ੍ਹਾ ਜਿਹਾ ਠੀਕ ਹੈ ਬਟ ਇਹ ਵੀ ਕਿ ਤੁਹਾਨੂੰ ਐਮਰਜੈਂਸੀ ਅਗਰ ਤੁਸੀਂ ਔਨਲਾਈਨ ਤੇ ਕੰਮ ਨੀ ਕਰ ਸਕਦੇ, ਤੁਹਾਨੂੰ ਕੋਈ ਵਿਆਹ ਜਾਣਾ ਹੈ ਤਾਂ ਉਹ ਟਾਈਮ ਨਹੀਂ ਤੁਸੀਂ ਔਨਲਾਈਨ ਤੇ ਹਫ਼ਤਾ ਲੱਗ, ਕੇ ਚੀ ਆਂਦੇ ਹੋ ਫਿਰ ਵਾਪਿਸ ਕਰੋ ਫਿਰ ਹਫ਼ ਲੈਣ ਆਏਗਾ ਫਿਰ ਵਾਪਿਸ ਜਾਏਗੀ, ਇਸ ਤੋਂ ਵਧੀਆ ਕਿ ਬੰਦਾ ਆਪਣਾ ਬਜ਼ਾਰੋਂ ਲੈ ਜਾ ਕੇ ਹਨਾ ਲੈਂਦੇ ਔਨਲਾਈਨ ਚੀਜ਼ਾਂ ਜਦੋਂ ਮੈਂ ਔਡਰ ਕਰਵਾਇਆ, ਮੈਂ ਉਹ ਚੀਜ਼ ਪਾ ਕੇ ਦੇਖੀ ਮੈਨੂੰ ਉਤਰੀ ਮੈਨੂੰ ਸਾਈਜ਼ ਨਹੀਂ ਮੈਂ ਭੇਜ ਦਿੱਤਾ, ਉੱਦਾਂ ਹੀ ਉਹੇ ਪੈਕ ਕਰ ਦੇਣੀ ਚੀਜ਼ ਕੋਈ ਹੋਰ ਬੰਦਾ ਪਾਏਗਾ ਮੇਰੀ ਲੱਥੀ ਔ ਹੋਰ ਪਾਏਗਾ, ਸਰੀਰ ਦਾ ਇਨਫੈਕਸ਼ਨ ਵੀ ਹੁੰਦਾ ਠੀਕ ਹੈ, ਵੈਸੇ ਔਨਲਾਈਨ ਤੇ ਨਹੀਂ ਲੈਣੀ ਚਾਹੀਦੀਆਂ ਚੀਜ਼ਾਂ
ਕਈ ਵਾਰ ਬੰਦਾ ਬਸ ਸੋਚਣਾ ਪੈਂਦਾ ਲੈਣ ਤੋਂ ਪਹਿਲ ਵੀ ਹਾਂ ਸਹੀ ਆਏਗੀ, ਜਾਂ ਨਹੀਂ ਆਏਗੀ ਚੀਜ਼ ਤੇ ਕੁਝ ਚੀਜ਼ਾਂ ਬਾਰੇ ਬੰਦਾ ਸੋਚਦਾ ਨੇ ਜਿਵੇਂ, ਕੋਈ ਜੋ ਮਤਲਬ ਕੁਛ ਸਸਤੀ ਆਈਟਮ ਹੋਏ, ਪੰਜਾਹ ਸੌ ਦੋ ਸੌ ਤਿੰਨ ਸੌ ਬੰਦਾ ਕਹਦਾ ਕੋਈ ਗੱਲ ਨਾ ਸਹੀ ਆਏ ਨਾ ਆਏ ਇੰਨਾ ਬੰਦਾ ਕਹਿੰਦਾ ਕਿ, ਖ਼ਰਾਬ ਬੰਦਾ ਲੈ ਸਕਦਾ ਹੁਣ ਜਦੋਂ ਚੀਜ਼ ਆਏ ਦਾ ਹਜ਼ਾਰ ਪੰਜ ਹਜ਼ਾਰ ਦੇ ਉੱਪਰ ਹੋਏ, ਫਿਰ ਮੈਨੂੰ ਸੋਚਣਾ ਪੈਂਦਾ ਕਿ ਹਾਂ ਮੈਂ ਮੰਗਾਵਾ ਜਾਂ ਨਾ ਮਗਾਵਾ ਹੁਣ ਕਈ ਚੀਜ਼ਾਂ ਹੁੰਦੀਆਂ, ਨੇ ਉਹ ਵਾਪਸੀ ਨਹੀਂ ਹੁੰਦੀਆਂ ਜਿਹੜੀ ਕਹਿੰਦੇ ਕਿ ਨੋਨ ਰਿਫੰਡੇਬਲ ਨੋਨ ਰਿਟਰਨਏਬਲ ਹੁਣ ਨਾ ਤੁਸੀਂ ਰਿਟਰਨ
ਉਹ ਲਿਖੇ ਹੁੰਦੇ ਆ, ਪਹਿਲੇ ਨੋ ਰਿਫੰਡ ਹੋਏਗੀ ਚੀਜ਼
ਉੱਥੇ ਬੰਦਾ ਵੀ ਸੋਚ ਸਮਝ ਕੇ ਕਰੇ
ਬਿਲਕੁਲ ਤੁਹਾਡੀ ਗੱਲ ਸਹੀ ਹੈ ਬੰਦਾ ਔਨਲਾਈਨ ਹੈ, ਤਾਂ ਕਰੀ ਇੱਕ ਤਰ੍ਹਾਂ ਦਾ ਬੰਦਾ ਸੋਚ ਕੇ ਲਿਆ ਕੇੜੀ ਚੀਜ਼ ਕੋਈ ਲੈਣੀ ਹੋਏ, ਤਾਂ ਨਹੀਂ-ਨਹੀਂ ਬਟ ਐਵੇਂ ਕਿ ਤੁਹਾਨੂੰ ਪਹਿਲੀ ਵਾਰ ਮੰਗਵਾ ਰਹੇ ਹੋ, ਥੋੜੀ ਛੋਟੀ ਕੋਈ ਘੱਟ ਮਹਿੰਗੀ ਆਈਟਮ ਮੰਗਵਾਓ ਥੋੜ੍ਹਾ ਆਈਡੀਆ ਲੱਗਦਾ, ਕਿ ਚੀਜ਼ ਸਹੀ ਨਿਕਲੇਗੀ ਹੈ ਜੋ ਵੀ ਹੈ ਧੀਰੇ-ਧੀਰੇ ਬੰਦਾ ਫਿਰ ਵੱਡੀ ਆਈਟਮ ਮੰਗਵਾਦਾ ਨੌ ਰਿਫੰਡ ਤੇ ਲਿਖੇ ਹੋਦੇ ਵਾਪਿਸ-ਵਾਪਿਸ ਨਹੀ ਹੋਏ ਪੈਸਾ ਦੇਖੋ ਦੁਕਾਨਦਾਰ ਤੁਸੀ ਜਾਓਗੇ ਤੁਹਾਨੂੰ ਰੁਪਏ ਵਾਪਿਸ ਵੀ ਕਰ ਦਿਓ ਜਾਣਕਾਰ ਹੈ। ਪੈਸੇ ਵੀ ਦਾਂਦੇ ਤੁਹਾਨੂੰ ਇਹ ਪੈਸੇ ਦੇਣਗੇ ਨੀ ਵਾਪਸ ਤੁਹਾਨੂੰ ਇਹਨੂੰ ਲੈਣੀ ਪੈਣੀ ਕੋਈ ਚੀਜ਼ ਉਹ ਆਪਣੇ ਕੋਲ ਜਮ੍ਹਾਂ ਕਰਦੇ ਨੇ ਪੈਸੇ।
ਬਿਲਕੁਲ-ਬਿਲਕੁਲ ਇਥੇ ਹੈ। ਮੂੰਹ ਉਤਰ ਗਿਆ
ਗੁਡ ਮੋਰਨਿੰਗ।
ਦੇਖੋ ਮੈਂ ਤੇ ਹੁਣ ਜ ਬਹੁਤਾਰ ਚੀਜ਼ਾਂ ਔਫਲਾਈਨ ਹੀ ਕੋਸ਼ਿਸ਼ ਕਰਨ ਕਿ ਔਫਲਾਈਨ ਹੀ ਮਿਲੇ। ਕਿਉਂਕਿ ਨਾਲੇ ਸਾਡੇ ਦੇਖੋ ਨਾ ਬਾਜ਼ਾਰਾਂ ਇੱਕ ਸਾਡੀ ਜਾਣਕਾਰੀ ਏ। ਹੁਣ ਅਸੀਂ ਉਹਨਾਂ ਕੋਲ ਕੋਈ ਚੀਜ਼ ਲਈ ਮੰਨ ਲਓ, ਚੀਜ਼ ਖ਼ਰਾਬ ਅਸੀਂ ਵਾਪਿਸ ਕਰ ਸਕਦੇ ਹਾਂ। ਉਹਨਾਂ ਨੂੰ ਵੀ ਚਾਹਦੇ ਬੰਦਾ ਵੀ ਉਹ ਬੰਦੇ ਚ ਖਰਾਬ ਹੈ। ਹੁਣ ਔਨਲਾਈਨ ਬੰਦਾ ਵਾਪਿਸ ਸੋਚਦਾ ਯਾਰ ਹੁਣ ਫਲਾਈਨ ਵਾਪਸ ਔਨਲਾਈਨ ਵਾਪਸ ਹੀ ਨਹੀਂ ਹੁੰਦੀ ਉਹ ਪਹਿਲੇ ਲਿਖਦੇ ਵੀ ਹਫ਼ਤੇ ਚ ਵਾਪਸ ਕਰ ਦੋ ਤੇ ਕਰ ਦੋ ਮੰਨ ਲਉ ਮੈਂ ਜੀ। ਝੱਲੀ ਏ ਮੈਂ ਹਫ਼ਤੇ ਬਾਅਦ ਮੈਂ ਹ। ਤੋਂ ਬਾਅਦ ਆਇਆ ਵਾਂ ਕਿੱਥੋਂ ਦੀ ਹਾਂਜੀ।
ਮੰਗਵਾਉਂਦੇ ਨੇ ਚੀਜ਼ ਦੀ ਫੋਟੋ ਮੰਗਵਾਉਂਦੇ ਨੇ ਜੇ ਫੋਟੋ ਹੈੱਡ। ਇਹ ਤਾਂ ਘਰ ਬੈਠੀ ਨੂੰ ਸੁੱਖ ਹੋ ਜਾਂਦਾ ਚੀਜ ਘਰ ਆ ਜਾਂਦੀ ਐ।
ਨੀਂ ਦੇਖੋ ਉਂਦੇ ਚ ਨਾ ਕੁਛ ਹੈ ਨੀ ਇ ਸਾਇਡ। ੳਨਲਾਈਨ ਦੇ ਹੁਣ ਕੁੱਛ ਚੀਜਾਂ ਹੈਗੀਆਂ ਜਿਵੇਂ ਨਾ ਜਿਵੇਂ ਰਾਸ਼ਨ ਅੱਜ ਕੱਲ੍ਹ ਰਾਸ਼ਨ ਘਰ ਆ ਜਾਂਦੇ ਜੀ। ੳਨਲਾਈਨ ਔਡਰ ਕਰੋ। ਪੰਜ -ਦਸ ਮਿੰਟ ਰਾਸ਼ਨ ਘਰ ਆ ਜਾਂਦਾ ਵੇ। ਕੁਛ ਕੁ ਸਹੂਲਤਾਂ ਵੀ ਹੋਈਆਂ ਨੇ।
ਉਸ ਵੀ ਸਹੂਲਤ ਤੁਆਡੀ ਗੱਲ ਸਹੀ ਏ। ਜੇਹੜਾ ੳਨਲਾਈਨ ਖਾਣ ਦਾ ਕੰਮ ਸ਼ੁਰੂਇਆ ਹਨਾਂ। ਖਾਣ ਦਾ ਕੰਮ ਸ਼ੁਰੂ ਹੋਇਆ ਸੀ ਜਿੱਦਾਂ ਜਮੈਟੋ ਹੈ। ਖਾਣ ਦਾ ਕੰਮ ਸ਼ੁਰੂ ਹੋਇਆ ਸੀ ਜਿੱਦਾਂ ਜਿਹੜੇ ਲੋਕ ਹੈਂਡੀਕੈਪ ਨੇ, ਅਪਾਈਜ ਨੇ ਲੋਕੀ ਜਿਹੜੇ ਬਾਹਰ ਨਈਂ ਜਾ ਸਕਦੇ। ਉਹਨਾਂ ਵਾਸਤੇ ਸ਼ੁਰੂ ਹੋਇਆ ਸੀ ਖਾਣ ਦਾ ੳਨਲਾਈਨ। ਖਾਣਾ ਘਰ ਹੀ ਆ ਜਾ ਉਹਨਾ ਵਾਸਤੇ ਉਹ ਬਾਹਰ ਨੀ ਜਾ ਸਕਦੇ ਹੁਣ ਤੇ ਲੋਕਾਂ ਨੇ ਫਿਸ਼ ਈ ਬਣਾ ਲਿਆ ਸਭ ਲੋਕ ਘਰ ਹੀ ਖਾਣਾ ਮੰਗਵਾਦੇ ਨੇ ਬਾਹਰ ਜਾਓਗੇ ਦੋ ਬੰਦਿਆਂ ਨੂੰ ਮਿਲੋ ਫੇਰ ਮਨ ਹੋਰ ਹੁੰਦਾ ਚਲੋ।
ਜੀ ਬਿਲਕੁਲ ਫ਼ਰਕ ਪੈਂਦਾ ਹੁਣ ਦੇ ਕੁਛ ਸਾਈਟਾਂ ਇਹੋ ਜਿਹੀ ਖੁੱਲ ਗਈਆਂ ਨੇ ਜਿੱਥੇ ਜਿੰਨੇ ਕਰਕੇ ਨਾ ਬੱਚੇ ਵਿਗੜ ਗਏ ਨੇ। ਹੁਣ ਉਹ ਫਲਾਇਟਾ ਇਹੋ ਜਹੀਆਂ ਰਾਤੀ ਦੋ ਦੋ ਤਿਨ ਵਜੇ ਵੀ ਉਹ ਡਿਲੀਵਰ ਕਰਦੀਆਂ ਨੇ ਹੁਣ ਕਈ ਬੱਚੇ ਨੇ ਕਿ ਹਾਂਜੀ ਰਾਤੀ ਖਾਣਾ ਈ ਨਹੀਂ ਦੋ ਵਜੇ ਖਾਣੈ ਅਸੀਂ ਬਾਹਰ ਦਾ ਵੀ ਚਾਹੇ ਗੰਦ ਮੰਦ ਖਾਣੈ ਉਹ ਵੀ ਮੰਗਵਾਦੇ ਨੇ ਤੇ ਬੱਚੇ ਖਾਂਦੇ ਵੀ ਨੇ ਤੇ ਦੋਨੋ ਤਰੀਕੇ ਨਾਲ ਨੁਕਸਾਨ ਸਾਨੂੰ ਹੀ ਏਂ।
ਬੱਚੇ ਪਤਾ ਲੱਗੇ ਕਿ ਰਾਤੀ ਆ ਜਾਏਗਾ ਤੇ ਉਹ ਉਹ ਮੰਗ ਲੈਂਦੇ ਨੇ ਮਾਪੇ ਮਨਾ ਈ ਨੀਂ ਕਰ ਪਾਂਦੇ ਬੱਚੇ ਇੱਦਾਂ ਅੱਜ ਕੱਲ੍ਹ ਬੱਚੇ ਇਦਾਂ ਹੋ ਚੁੱਕੇ ਨੇ ਉਹਨੂੰ ਪ ਮਾਪੇ ਨੂੰ ਕਹਿੰਗੇ ਅਸੀਂ ਖਾਣਾ ਭੁੱਖੇ ਸੋਵਾਂਗੇ ਅਸੀਂ ਖਾਣਾ ਕੁਛ ਨੀਂ ਮੰਗਵਾ ਕੇ ਦੋ ਹਰ ਮਾਂ ਪਿਓ ਕਹਿੰਦੇ ਬੱਚਾ ਭੁੱਖਾ ਨਾ ਸੋਏ ਚੱਲ ਤੂੰ ਖਾ ਲੈ। ਇੱਕ ਵਾਰੀ ਖੁਆ ਤਾ ਦੋ ਵਾਰ ਖੁਆਤਾ ਉਹਨੂੰ ਪਤਾ ਹੁਣ ਮੈਂ ਏਵੇਂ ਕਰਾਂਗਾ ਤੇ ਮੈਨੂੰ ਖੁਵਾਣਗੇ ਈ ਖੁਵਾਣਗੇ। ਦੋ ਵਜੇ ਵੀ ਕੁਛ ਮੰਗਾਂ ਮੈਨੂੰ ਮੰਗਵਾ ਕੇ ਦੇਣਗੇ।
ਬਸ ਉਹੀ ਸਾਡੀ ਕਮੀ ਐ ਅਸੀ। ਅਸੀਂ ਲਾਡ ਜਿਆਦਾ ਵੇਖ ਲੈਂਨੇ ਆਂ ਨਾਂ ਬੱਚੇ। ਬੱਚੇ ਕਹਿੰਦੇ ਹਾਂ ਵੀ ਸਾਡੇ ਲਾਡ ਦੇਖੇ ਜਾ ਰਹੇ ਨੇਂ। ਤੇ ਪਹਿਲੇ ਨੀ ਹੁੰਦਾ ਸੀ ਜਿਵੇਂ ਪਹਿਲੇ ਇੱਕ ਵਾਰ ਮਾਂ ਨੇ ਕਹਿ ਤਾ ਐਹ ਬਣਿਆ ਮੈਂ। ਤੇ ਐਹ ਖਾਣੈ ਤੇ ਇਹੀ ਖਾਣਾ ਵੇ ਭਾਵੇਂ ਭੁੱਖੇ ਰਹੋ ਭਾਵੇਂ ਖਾਓ। ਬੱਚੇ ਨੂੰ ਪਤਾ ਕਿ ਮੇਰੇ ਲਾੜ ਨੀਂ ਵੇਖੇ ਜਾਣੇ ਉਹਨੇ ਖਾਣੀ ਉਹ ਖਾਏਗਾ। ਭੁੱਖ ਲੱਗੀ ਆਪੇ ਖਾਏਗਾ ਹੁਣ ਬੱਚੇ ਲਾੜ ਵਿੱਚ। ਦੇਖਣ ਲੱਗ ਗਈਆਂ ਉੰਝ ਪੁੱਚ ਪੁੱਚ ਕਰਨ ਲੱਗ ਗਈ ਆ ਬੱਚੇ ਕਹਿੰਦੇ ਉਹ।
ਬੱਚੇ ਦੀ ਪਰਵਰਿਸ਼ ਉਜ ਉਸ ਉਸ ਮਹੋਲ ਚ ਪਰਵਰਿਸ਼ ਬੱਚੇ ਦੀ। ਹੋਈ ਐ ਨਾਂ ਉਹ ਬੱਚੇ ਸਹੀ ਨੇਂ। ਉਹ ਸਹੀ ਨਿਕਲੇ ਨੇ ਬੱਚੇ ਸਾਡੇ ਅਸੀਂ ਉਹ ਜਨਰੇਸ਼ਨ ਆਂ ਜੋ ਬਣਿਐ ਉਹੀ ਖਾਣਾ। ਕਦੀ ਨੀ ਕਿਹਾ ਇਹ ਨੀ ਖਾਣਾ ਓਪਸ਼ਨ ਵੀ ਅਸੀਂ ਅਸੀ ਆਪਸ਼ਨ ਮਾਂ ਪਿਓ ਨੇ ਦਿੱਤੀ ਦਿਤੀ ਨੀਂ ਨਾਂ ਆਪਸ਼ਨ। ਐਹ ਨੀ ਤੇ ਐਹ ਖਾਲੋ ਬਈ ਐ ਬਣਿਐ ਅਸੀਂ ਓਪਸ਼ਨ ਦੇ ਦਿੰਨੇਂ ਐਂਹ ਨੀਂ ਤੇ ਐਹ ਬਣ ਜਾਏਗਾ। ਹੁਣ ਪਤਾ ਕੀ ਓਪਸ਼ਨ ਮਿਲ ਜਾਣੀ ਸਾਨੂੰ ਅਸੀਂ ਬੱਚੇ ਪਿੱਛੇ ਭੱਜਦੇ ਆਂ ਖਾਲੋ ਰੋਟੀ। ਖਾਣੀ ਉਹਨਾਂ ਨੇਵੇ ਪੇਟ ਉਹਨਾਂ ਦਾ ਭਰਨੈ ਪਿੱਛੇ ਅਸੀਂ ਭੱਜ ਰਹੇ ਆਂ।
ਜੀ ਪਹਿਲੇ ਨੀ ਹੁੰਦਾ ਸੀ ਐਵੇਂ ਪਹਿਲੇ ਦੇਖੋ ਮਾਂ ਕੋ ਐ ਪਤਾ ਵੇ ਕੀ ਖਵਾਣੈ।
ਮਾਂ ਪਿੳ ਨੇਂ ਹੈਲਦੀ ਖਵਾਇਆ ਬੱਚੇ ਨੂੰ ਦੇਖੋ ਨਾ ਹਾਂ ਆ। ਬੱਚੇ ਤਾਈਂ ਸ ਉਹ ਵਰੀ ਜਿਹੜੇ ਉਸ ਟਾਈਮ ਦੇ ਬੱਚੇ ਪੈਦਾ ਹੋਏ ਨੇ ਹੁਣ ਅੱਸੀ ਨੱਬੇ ਦਸ਼ਕ ਉਹ ਬੱਚੇ ਸਾਡੇ ਹੈਲਦੀ ਨੇ ਅਸੀਂ ਉਹੀ ਜਨਰੇਸ਼ਨ ਆ। ਹੈਲਦੀ ਹਾਂ ਆਪਾਂ, ਸਾਡੇ ਬੱਚਿਆਂ ਨੂੰ, ਹੈ ਹੀ ਨਹੀਂੀ ਕੁੱਛ ਦੋ ਵਜੇ ਵੀ, ਜਿਨੇ ਖਾਣੀ ਨੇ ਰੋਟੀ ਖਾਣੀ ਬਾਹਰੋਂ ਮੰਗਵਾ ਕੇ, ਖਾਣੀ ਹੈ
ਦੇਖੋ ਜੀ, ਪਹਿਲੇ ਸਮਾ ਹੁੰਦਾ ਸੀ, ਰੋਟੀ ਖਾਣੀ ਜੀ ਪਹਿਲੇ ਹੁੰਦਾ ਸੀ, ਜੀ ਪਹਿਲੇ ਹੁੰਦਾ ਸੀ ਛੇ ਤੋਂ ਸਤ ਵਜੇ, ਰੋਟੀ ਲੈਣੀ ਬਸ, ਸਭ ਤੋਂ ਵੱਧ ਖਾਣਾ ਨੀ ਕੁਛ ਹੁਣ, ਅਸੀਂ ਖਾਂਦੇ ਹੀ ਨੌ ਦਸ ਤੋਂ ਬਾਅਦ ਦੱਸੋ।
ਨੌ ਦਸ ਬਹੁਤ ਜਲਦੀ ਬੋਲ ਰਹੇ ਹੋ, ਬੱਚੇ ਬਾਰਾਂ ਇੱਕ ਵਜਾ ਦਿੰਦੇ ਨੇ ਰਾਤੀ-ਰਾਤੀ ਟੀ ਵੀ ਚਲਾ ਕੇ ਬੈਠ ਜਾਂਦੇ ਨੇ, ਮੂਵੀ ਦੇਖਣੀ ਅਸੀਂ ਕੋਈ ਬੱਚੇ ਰਾਤੀ ਹੋਰ ਅੱਜ ਕੱਲ ਵਾਈ। ਫਿਰ, ਸਭ ਦੇ ਘਰਾਂ 'ਚ ਹੈ ਬੱਚਿਆਂ, ਨੂੰ ਦੀ ਰੋਕੋ ਬੱਚਿਆਂ ਨੂੰ ਤੇ, ਮਾਂ ਪਿਓ ਆਪ ਮਾਂ ਪਿਓ ਆਪਣੇ ਮਜੇ ਲੱਗੇ। ਅਗੇ ਹੁੰਦੇ ਨੇ, ਪਿਓ ਆਪਣੇ, ਮਾਂ ਆਪਣੇ, ਬਚਾ ਕੀ ਕਰੇ, ਉਹ ਟੀ ਵੀ ਸਕਰੀੀਨ ਚ ਲੱਗਿਆ।
ਉਹ ਜੀ, ਦੇਖੋ ਜੀ, ਉਹ ਉਹ ਸਿੱਖਦਾ ਵੇ ਬੱਚਿਆਂ ਮਾਪ ਮਾਂ ਪਿਓ ਦੀ ਚੁੱਕ, ਬੱਚਾ ਵੀ ਕਰੇਗਾ। ਸਾਡਾ ਸ਼ੀਸ਼ਾ, ਸਾਡਾ ਦਰਪਣ ਏ ਬੱਚੇ, ਜਿਹੋ ਜਹੇ ਬਣਾਂਗੇ, ਬੱਚੇ ਤੁਹਾਨੂੰ ਦਿਖੇਗਾ ਉਹ ਜੋ ਬਣੇਗਾ।
ਇਸ ਕਰਕੇ, ਜੋ ਅਸੀਂ ਵਧਾਣਾ ਹੈ ਉਹਨੂੰ, ਸਾਨੂੰ ਆਪਣੇ ਉੱਪਰ ਹੀ ਧਿਆਨ ਦੇਣਾ ਪੈਣਾ। ਕਿਵੇਂ ਦਾ ਬਣਾਣਾ?
ਉਹ, ਬੁਰਾ ਹਾਲ ਹੈ ਬੱਚਿਆਂ ਦਾ। ਚਲੋ, ਔਨਲਾਈਨ ਦਾ ਚੱਲ ਗਿਆ ਐਕਸੈਪਟ ਹੈ ਠੀਕ ਹੈ, ਹੁਣ ਆਣ ਨੂੰ ਪੈ। ਕਿ ਉਹ ਲਾਈ ਹੀ ਮੰਗਵਾਣ, ਗਗੇ ਉਹ ਲਾਈਨ ਹੀ ਮੰਗਵਾਣਗੇ ਜਿਹਨਾਂ ਨੂੰ ਅ ਪੈ ਚੁੱਕੀ ਹੈ।
ਇੱਕ ਆਦਤ। ਹਾਂਜੀ, ਹਾਂਜੀ, ਆਦਤ ਤਾਂ ਸਭ ਨੂੰ ਹੁੰਦੀ ਹੈ, ਲੇਕਿਨ ਲੋੜਵੰਦ। ਚੀਜ਼ਾਂ ਜਿਹੜੀਆਂ ਨੇ ਨਾ, ਮੈਂ ਤਾਂ ਇਹੀ ਕਹਾਂਗਾ ਜੀ ਲੋੜਵੰਦ ਚੀਜ਼ਾਂ ਆਪਣੇ ਨੇੜੇ ਜਿਹੜੇ ਮੰਗੋ। ਨਾਲੇ ਆਪਣੇ ਨੇੜੇ-ਤੇੜੇ ਥੋੜ੍ਹੀ ਜਾਣਕਾਰੀ ਹੁੰਦੀ ਹੈ, ਉਹ ਚੀਜ਼ ਵਾਪਸੀ ਦੀ ਹੋਵੇ ਤਾਂ ਕਰ ਸਕਦੇ ਨੇ। ਸਿਰੋਜੀ
ਚੰਗਾ ਜੀ, ਨਾਲ ਗੱਲ ਕਰਕੇ ਮੈਨੂੰ ਬਹੁਤ ਅੱਛਾ ਲੱਗਿਆ, ਹਾਂਜੀ, ਹਾਂਜੀ, ਤੁਸੀਂ ਜੋ ਸਾਂਝੇ ਕੀਤੇ, ਉਹ ਚਾਰ ਮਿੰਟ ਵੀ ਬਹੁਤ ਨੇ ਧਨੇਵਾਦ।
ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ। ਓਕੇ, ਜੀ ਜੀ ਸਤਿ ਸ੍ਰੀ ਅਕਾਲ ਜੀ।